ਹੈਲੋ ਸਤਿ ਸ੍ਰੀ ਅਕਾਲ ਜੀ। ਮੈਂ ਠੀਕ ਹਾਂ ਜੀ ਤੁਸੀਂ ਸੁਣਾਓ ਤੁਸੀਂ ਕਿਵੇਂ ਹੋ
ਮੈਂ ਵੀ ਠੀਕ ਹਾਂ ਮੈਂ ਸੁਣਿਆ ਸੀ ਤੁਸੀਂ ਆਏ ਹੋਏ ਹੋ ਤਾਂ ਫੇਰ ਮੇਰਾ ਬੇਟਾ ਕਹਿ ਰਿਹਾ ਸੀ
ਅੱਛਾ ਅਛਾ
ਬੂਆ ਆਈ ਹੋਈ ਹੈ ਤੇ ਮੈਂ ਗੱਲ ਕਰਾਂ ਮੈਂ ਕਿਹਾ ਚਲੋ ਮੈਂ ਵੀ ਗੱਲ ਕਰਾਂ ਤੁਸੀਂ ਤਾਂ ਦੱਸਦੇ ਹੀ ਨਹੀਂ ਕਿ ਤੁਸੀਂ ਆਏ ਹੋ ਕਿ ਨਹੀਂ ਆਏ ਹੋ
ਉਹ ਪਲੈਨ ਹੀ ਇਕਦਮ ਬਣ ਜਾਂਦਾ ਨਾ ਤੇ ਪਤਾ ਹੀ ਨਹੀਂ ਚੱਲਦਾ ਪਰ ਜਦੋਂ ਪਲੈਨ ਬਣ ਜੇ ਫੇਰ ਉਦੋਂ ਹੀ ਬਸ ਕੋਈ ਗੱਲ ਨੀ ਨੈਕਸਟ ਟਾਈਮ ਤੁਹਾਨੂੰ ਅਡਵਾਂਸ ਚ ਦੱਸੂਂਗੀ ਮੈਂ ਪਹਿਲਾਂ ਕਿਸੇ ਨੂੰ ਤਾਂ ਨੀ ਦੱਸਿਆ ਪਹਿਲਾਂ ਪਤਾ ਨੀ ਮੈਨੂੰ ਪਸੰਦ ਆਉਂਦਾ ਜਾਂ ਪਿੱਛੋਂ ਨਹੀਂ ਪਿੱਛੇ ਤਾਂ ਕੋਈ ਵੀ ਨਹੀਂ ਹੈ। ਅੱਛਾ ਅੱਛਾ
ਹਾਂਜੀ ਹਾਂਜੀ ਹਾਂਜੀ ਸਭ ਵਧੀਆ ਹੋਰ ਤੁਸੀਂ ਘਰ ਕਦੋਂ
ਹਾਂ ਮੈਂ ਦੇਖਦੀ ਹਾਂ ਅੱਜ ਸ਼ਾਮੀ ਹੁਣ ਤੇ ਆਈ ਥਿੰਕ ਗੈਸਟ ਵਗੈਰਾ ਸ਼ਾਇਦ ਆ ਜਾਣ ਤੇ ਨਹੀਂ ਤੇ ਮੈਂ ਪੈਰੇ ਦੇਖੀ ਦੇਖਾਂਗੀ ਤੁਸੀਂ, ਤੁਸੀਂ ਕਦੋਂ ਆ ਰਹੇ ਹੋ ਤੁਸੀਂ ਚੱਕਰ ਲਾਓ ਪਵਨੂਰ ਨਾਲ।
ਬਿਲਕੁਲ- ਬਿਲਕੁਲ ਮੈਂ ਅੱਜ ਪਵਨੂਰ ਨਾਲ ਆਉਂਗੀ। ਤੇ ਪਵਨੂਰ ਕਹਿ ਰਿਹਾ ਸੀਗਾ ਵੀ ਮੈਂ ਅਹ ਸਮਾਇਲੀ ਦੀ ਦੇ ਹੱਥ ਦੀ ਪਾਸਤਾ ਖਾਣੇ ਆ, ਮੈਂ ਕਿਹਾ ਠੀਕ ਹੈ ਸਮਾਈਲੀ ਦੀ ਬਹੁਤ ਤੁਸੀਂ ਬਹੁਤ ਵਧੀਆ ਪਾਸਤਾ ਬਣਾਉਂਦੇ ਹੋ, ਬਹੁਤ ਵਧੀਆ।
ਥੈਂਕ ਯੂ- ਥੈਂਕ ਯੂ ਮੈਂ ਮੰਮੀ ਦੀ ਦਸ ਰੇ ਸੀ ਮੰਮੀ ਕਹਿ ਰਹੇ ਸੀ ਮ ਮੈਨੂੰ ਤੁਸੀਂ ਦੱਸੋ ਤੁਸੀਂ ਕੇਕ ਬਣਾਇਆ ਸੀ ਉਸ ਦਿਨ।
ਕੇਕ ਮੈਂ ਕਹਿੰਦੀ ਹਾਂ ਇੰਨਾ ਸੋਹਣਾ ਕੇਕ ਬਣਿਆ ਸੀ, ਇੰਨਾ ਸਵਾਦ ਕੇਕ ਬਣਿਆ ਸੀ, ਉਹਦੌ ਸਵਾਦ ਹੀ ਕੁਛ ਹੋਰ ਸੀ, ਮਤਲਬ ਮੈਂ ਇ ਉਹਦਾ ਵੈਨੀਲਾ ਫਲੇਵਰ ਸੀ।
ਵੈਨੀਲਾ ਮੇਰਾ ਤਾਂ ਫੇਵਰੇਟ ਹੈ ਵੈਨੀਲਾ।
ਜੇ ਤੁਸੀਂ ਮੈਨੂੰ ਪਹਿਲਾਂ ਕਹਿ ਮੈਂ ਤੁਹਾਡੇ ਲਈ ਬਣਾਦਾਂ ਅੱਜ।
ਹਾਂ ਤੁਸੀਂ ਟਰਾਈ ਕਰੋ ਇੱਕ ਵਾਰ ਮੈਂ, ਮੈਂ ਮੈਨੂੰ ਰੈਸਪੀ ਦੱਸਣਾ ਜਾਂ ਫੇਰ ਮੈਨੂੰ ਬੁਲਾ ਲਿਓ। ਅਹ ਆਪਾਂ ਇਕੱਠੇ ਬਣਾ ਲਾਂਗੇ ਤੇ ਮੈਨੂੰ ਵੀ ਥੋੜਾ
ਹਾਂ ਤੁਸੀਂ ਪ੍ਰੈਕ ਟਿਕਲੀ ਦੇਖ ਲਉਗੇ ਨਾ ਆਮਣੇ ਸਾਹਮਣੇ ਤਾਂ ਤੁਹਾਨੂੰ ਜ਼ਿਆਦਾ ਅੱਛਾ ਲੱਗੇਗਾ।
ਹਠ
ਕੁਛ ਨੀ ਮੇਰੇ ਕੋਲ ਕੇਕ ਦਾ ਸਾਰਾ ਸਮਾਨ ਪਿਆ ਹੈ ਤੁਸੀਂ ਜਦ ਕਹੋਗੇ ਉਦੋਂ ਆਪਾਂ ਸ਼ੁਰੂ ਕਰ ਲਾਂਗੇ ਦੋਨੋ ਜਣੇ।
ਹਾਂਜੀ- ਹਾਂਜੀ ਤੁਸੀਂ ਕਦੋਂ ਫ੍ਰੀ ਹੋਵੋ ਗੇ ਅੱਜ।
ਅੱਜ ਮੈਂ ਹਜੇ ਤਾਂ ਮੈਂ ਫ੍ਰੀ ਹਾਂ ਤਾਂ ਹੀ ਮੈਂ ਤੁਹਾਨੂੰ ਕਾਲ ਕੀਤਾ ਐ। ਤੁ ਆਪਾਂ ਸ਼ਾਮ ਦਾ ਚਾਰ- ਪੰਜ ਵਜੇ ਦਾ ਟਾਈਮ ਰੱਖ ਲੈਂਦੇੇ ਹਾਂ ਕੇਕ
ਠੀਕ ਹੈ ਹਾਂਜੀ- ਹਾਂਜੀ ਔਰ ਤੁਸੀਂ ਅ ਲੈ ਕੇ ਨਹੀਂ ਗਏ ਹੋਲੀਡੇਜ਼।
ਹੋਲੀਡੇਜ ਚ ਕਿੱਥੇ? ਪਤਾ ਕੀ ਗੱਲ ਹੈ- ਪਤਾ ਕੀ ਗੱਲ ਹੈ ਅਹ ਭੈਣਜੀ
ਹੂੰ
ਕੀ ਗੱਲ ਹੈ ਕਿ ਅਸੀਂ ਲੈ ਕੇ ਤਾਂ ਦੇ ਸੀ ਸਾਫ਼ ਸੁਥਰੀ ਕਲੀਨ ਚੀਜਾਂ ਨਹੀਂ ਰਹੀਆਂ ਬੱਚੇ ਨੂੰ ਲੈ ਕੇ ਜਾ ਛੁੱਟੀਆਂ ਦੇ ਵਿੱਚ ਉਸ ਤੋਂ ਬਾਅਦ ਬੱਚਾ ਦੇਖੋ ਬਿਮਾਰ ਹੋ ਕੇ ਫੇਰ ਉਹ ਵੀ
ਹੂੰ-ਹੂੰ, ਹੂੰ ਅੱਜ ਕੱਲ ਸੇਫ ਵੀ ਨਹੀਂ ਹੈ। ਚੀਜ਼ਾਂ ਨਾ।
ਸੇਵ ਹੁਣ ਦੇਖੋ ਕਿੰਨੇ ਜਣੇ ਵਾਟਰ ਪਾਰਕ ਦੇ ਵਿੱਚ ਕਿੰਨੇ ਜਣੇ ਪਾਣੀ ਚ ਹੁੰਦੇ ਆ। ਸਾਨੂੰ ਕੀ ਪਤਾ ਕੋਈ ਉੱਥੇ ਆ ਜਿਵੇਂ ਟੋਇਲੇਟ ਕਰ ਰਿਹਾ, ਕੋਈ ਕੁਛ ਕਰ ਰਿਹਾ, ਕੋਈ ਥੁੱਕ ਰਿਹਾ, ਕੋਈ ਕੀ ਕਰ ਰਿਹਾ। ਇਹਦੇ ਨਾਲ ਬੱਚੇ ਦੀ ਅ ਹੈਲਥ ਤੇ ਬਹੁਤ
ਬਹੁਤ ਫ਼ਰਕ ਪੈਂਦਾ ਹੈ ਰਾਈਟ ਬਿਲਕੁਲ ਸਹੀ ਗੱਲ ਹੈ।
ਤੇ ਤੁਸੀਂ ਮੰਨੋਗੇ ਨੀ ਡਾਕਟਰਸ ਦੇ ਤੁਸੀਂ ਕਲੀਨਿਕ ਜਾਓਗੇ ਦਵਾਖਾਨਿਆਂ ਚ ਜਾਓਗੇ ਹਰ ਇੱਕ ਹਸਪਤਾਲ ਭਰਿਆ ਆ ਛੋਟੇ- ਛੋਟੇ ਬੱਚੇ ਇੰਨੇ ਬਿਮਾਰ ਨੇ ਮੈਂ ਤੁਹਾਨੂੰ ਦੱਸ ਨੀ ਸਕਦੀ ਬਹੁਤ ਬਿਮਾਰ ਨੇ।
ਉਹੱ ਤੇ ਹੈ ਹੀ ਆ।
ਹਾਂਜੀ ਇਸ ਕਰਕੇ ਫੇਰ ਮੈਂ, ਹੂੰ-ਹੂੰ, ਹੂੰ।
ਕਿ ਸਾਰੇ ਬੱਚੇ ਹੁਣ ਛੁੱਟੀਆਂ ਨੇ ਨਾ ਸਭ ਜਾ ਰਹੇ ਨੇ।
ਬਿਲਕੁਲ ਸਾਰੇ ਜਾ ਰਹੇ ਨੇ ਸਹੀ ਗੱਲ ਆ ਤੇ ਹੋਰ ਭੈਣ ਜੀ ਤੁਸੀਂ ਦੱਸੋ ਸੋ ਕੀ ਹਾਲ ਆ ਸਭ ਵਧੀਆ ਘਰ ਪਰਿਵਾਰ
ਸਭ ਵਧੀਆ ਤੁਸੀਂ
ਹਾਂਜੀ ਬਸ ਵਧੀਆ ਮੈਂ ਬਹੁਤ ਮੇਰਾ ਬੋਤ ਮਨ ਕਰਦਾ ਸੀ ਤੁਹਾਡੇ ਨਾਲ ਗੱਲ ਕਰਨ ਦਾ ਵੀ ਮੈਂ ਤੁਹਾਡੇ ਨਾਲ ਕਦੋਂ ਗੱਲ ਕਰੂੰਗੀ ਜਾਂ ਕੀ ਹੈ ਮੈਂ ਇੱਕ ਦੋ ਵਾਰ ਕੋਸ਼ਿਸ਼ ਵੀ ਕੀਤੀ ਆ ਤੁਹਾਨੂੰ ਫੋਨ ਕਰਨ ਦੀ ਸ਼ਇਦ ਤੁਹਾਡਾ ਫੋਨ ਔਫ ਸੀਗਾ ਪਤਾ ਨੀ ਬੰਦ ਪਿਆ ਸੀ ਪਤਾ ਨੀ ਅੰਗੇਜ ਹੋ ਰੇਹਾ ਸੀ ਕੁੱਛ ਏਦਾਂ ਦੀ ਗੱਲ ਸੀਗੀ ਭੈਣ ਜ
ਹੋ ਸਕਦਾ ਨੈਟਵਰਕ ਇਸ਼ੂ ਹਾਂਜੀ
ਮਤਲਬ ਅੱਜ ਕਲ ਨੈਟਵਰਕ ਇਸ਼ੂ ਵੀ ਇੰਨੇ ਹੋਣ ਲੱਗ ਗਏ ਦੇਖਲੋ ਤੁਸੀਂ ਪਹਿਲਾਂ ਟੂ ਜੀ ਫੇਰ ਥੀ ਜੀ ਫੇਿਰ ਫੋਰ ਜੀ ਹੁਣ ਫਾਈਵ ਜੀ ਵਿੱਚ ਵੀ ਇੰਨੇ ਸਾਰੇ ਨੈਟਵਰਕ ਇਸ਼ੂ ਹੋ ਰਹੇ ਨੇ
ਹਾਂਜੀ ਹਾਂਜੀ ਜੀੀ ਹਾਂਜੀ ਸਭ ਵਧੀਆ ਬਸ ਜੀ ਅੱਜ ਸੈਟਰਡੇ ਹੈ ਥੋੜ੍ਹਾ
ਲੇਟ ਹੀ ਉੱਠੇ ਹੋਊਗੇ ਫੇਿਰ ਤਾਂ ਆਰਾਮ ਨਾਲ ਹੋਰ ਕੰਮ ਧੰਦਾ ਜੋਬ ਸਹੀ ਚੱਲਦੀ ਹੈ ਤੁਹਾਡੀ
ਸਭ ਠੀਕ ਹੈ ਹਜੇ ਤਾਂ ਵੈਸੇ ਕਰ ਰ ਹੀ ਹਾਂ
ਹਾਂਜੀ ਕੋਈ ਨੀ ਹੌਲੀ ਹੌਲੀ ਉਹਨਾਂ ਨੇ ਸਹੀ ਕਰ ਦੇਣਾ ਆਪਣੇ ਆਪ ਹੌਲੀ ਹੌਲੀ ਗਰੋਥ ਹੋ ਜਾਂਦੀ ਹੈ ਟਾਈਮ ਦਾ ਵੈਸੇ ਪਤਾ ਨਹੀਂ ਲੱਗਦਾ ਦੇਖੋ
ਉਹ ਤਾਂ ਹੈ ਹੀ ਹੈ ਟਾਈਮ ਤਾਂ ਨਹੀਂ ਬੱਚ
ਟਾਈਮ ਦਾ ਨੀ ਪ ਪਤਾ ਲੱਗਦਾ ਅੱਜ ਕੱਲ ਐ ਹੋ ਗਿਆ ਸਾਲ ਜੇੜਾ ਹੈ ਹਫ਼ਤੇ ਬਰਾਬਰ ਹੋ ਗਿਆ ਜੀ
ਉਹ ਤਾਂ ਹੈਈ ਹੈ
ਹਾਂਜੀ ਹੋਰ ਚਾਚੀ ਅੱਜ ਕੀ ਬਣਾ ਰਹੇ ਆ ਫਿਰ ਤੁਹਾਡੇ ਲਈ ਸਪੈਸ਼ਲ ਤੁਸੀਂ ਅੱਜ ਇੰਨੇ ਟਾਈਮ ਵੱਧ ਘਰੇ ਆਏ ਆ
ਅੱਜ ਅੱਜ ਦੇਖਦੇ ਹਾਂ ਮੰਮਾ ਸ਼ਾਇਦ ਮੇਰੇ ਰਾਜਮਾਹ ਚਾਵਲ ਬਣਾਣਗੇ
ਬਹੁਤ ਵਧੀਆ ਮੈਨੂੰ ਤਾਂ ਜ਼ਰੂਰ ਭੇਜ ਦਿਓ ਇੱਕ ਕੋੌਲੀ ਰਾਜਮਾਂ ਇੱਕ ਪਲੇਟ ਚੌਲ ਆਂ ਦੀ
ਨਹੀਂ ਨਹੀਂ ਤੁਸੀਂ ਘਰ ਆ ਜਾਓ ਨਾ
ਘਰ ਚ ਕੋਈ ਨੀ ਜੀ ਫੇਿਰ ਮੈਂ ਘਰ ਹੀ ਆ ਕੇ ਖਾ ਲੂੰਗੀ ਇੰਨੇ ਸਵਾਦ ਬਣਾਂਦੇ ਦੇ ਆ ਉਹ ਰਾਜਮਾਂ ਵੀ ਤੇ ਚੌਲ ਵੀ ਬੋਤ ਸਵਾਦ ਬਣਾਂਦੇ ਆ ਮੈਂ ਪਿਛਲੇ ਪੰਜ ਛੇ ਸਾਲਾਂ ਤੋਂ ਖਾ ਰਹੀ ਹਾਂ ਚਾਚੀ ਦੇ ਹੱਥ ਤੇ ਰਾਜਮਾਂ ਚਾਵਲ ਤੇ ਮੈਂ ਤਾਂ ਕਦੇ ਕਦੇ ਕੈਂਦੀ ਵੀ ਨੀ ਵੀ ਚਾਚੀ ਭੇਜੋ ਚਾਚੀ ਆਪੇ ਭੇਜ ਦਿੰਦੇ ਆ
ਉਹ ਰਾਜਮਾਂ ਚਾਵਲ ਵੀ ਉਹਨਾ ਦੇ ਬੋਤ ਟੇਸਟੀ ਲੱਗਦੇ ਆ
ਹਾਂਜੀ ਤੁਹਾਡੇ ਫੇਵਰੇਟ ਲਾਦੇ
ਹਮ ਸਾ ਸਭ ਦੇ ਫੇਵਰੇਟ ਹੈ ਸਾਡੇ ਘਰ ਸਭ ਦੇ ਹੀ ਫੇਵਰੇਟ ਹੈ ਰਾਜ ਮਜ਼ਾ ਆਵਤ
ਬੋਤ ਵਧੀਆ ਗੱਲ ਆ ਬੋਤ ਵਧੀਆ ਗੱਲ ਆ ਹੋਰ ਤੁਸੀਂ ਸੁਣਾਓਗੇ ਮੈਨੂੰ ਖਾਣ ਦੇ ਵਿੱਚ ਦੇਖੋ ਰਾਜਮਾਂ ਚਾਵਲ ਕੜੀ ਚਾਵਲ ਅਹ ਉਸ ਉਸ ਤੋਂ ਬਾਅਦ ਤੁਸੀਂ ਲਾਾਲਓ ਚਿੱਟੇ ਛੋਲੇ ਕਾਲੇ ਛੋਲੇ ਫੇਰ ਉਸ ਤੋ ਬਾਅਦ ਤੁਸੀਂ ਲਗਾ ਲੋ ਆਪਣਾ ਕਟਹਲ ਦੀ ਸਬਜ਼ੀ, ਭਿੰਡੀ
ਅੱਛਾ
ਏ ਸਭ ਮੈਨੂੰ ਬੌਤ ਪਸੰਦ ਆ! ਤਾਨੂੰ ਕੀ -ਕੀ ਪਸੰਦ ਆ?
ਮੈਨੂੰ ਰਾਜਮਾਂ ਚਾਵਲ, ਛੋਲੇ ਭਟੂਰੇ, ਆਲੂ ਪਰੌਂਠਾ
ਅਰੇ ਵਾਹ, ਤੁਸੀਂ ਖਾਨੇ ਵੀ ਆ ਕਿ ਨਈ ਖਾਂਦੇ? ਲੱਗਦਾ ਤਾਂ ਹੈ ਨੀ! ਥੋਡਾ ਵੇਟ ਤਾਂ ਵੱਧਦਾ ਨੀ ਕਦੇ।
ਨਈ -ਨਈ - ਨਈ ਮੇਰਾ ਵੇਟ ਥੋੜ੍ਹਾ ਵਧਿਆ ਹੁਣ। ਤੁਸੀਂ ਮੈਨੂੰ ਦੇਖੋਗੇ ਚੇਂਜਿਸ ਮੇਰੇ ਚ, ਕਾਫੀ ਆਏਂ ਆ ਤੁਸੀਂ ਕਹੋਗੇ! ਪੈਲੇ ਤੇ ਤੂੰ ਬੌਤ ਪਤਲੀ ਹੁੰਦੀ ਸੀ ਹੁਣ ਤੂੰ ਠੀਕ ਹੋ ਗਈ ਐਹ।
ਅੱਛਾ ਪਤਾ ਕੀ ਗੱਲ ਐ ਫਿਰ ਥੋਡੀ ਜੋਬ ਦੇ ਕਾਰਨ ਹੋ ਸਕਦਾ। ਬੈਠ -ਬੈਠ ਕੇ ਨਾ ਬੰਦੇ ਕੋਈ ਐਕਸਰਸਾਈਜ਼ ਸ਼ਰੀਰ ਨੂੰ ਹਿਲਾਣਾ ਨੀ ਐ ਬਸ ਸਾਰਾ ਟਾਈਮ ਪੀ ਸੀ ਅੱਗੇ ਬੈਠ ਠੇ ਰੈਣਾ ਤਾਂ ਵੀ ਫ਼ਰਕ ਪੈਂਦਾ ਹੋਰ ਕੋਈ ਗੱਲ ਨੀ ਐ।
ਫਰਕ ਪੈਂਦਾ ਐ ਹਾਂਜੀ ਤੁਸੀਂ ਮਿੱਠਾ ਖਾਂਦੇ ਔ ਕਿ ਤੁਸੀਂ ਓੰਜ ਵੀ ਡਾਇਟ
ਮੈਂ ਨਾ ਛੱਡਤਾ, ਮੇਰੀ ਡਾਇਟ ਬਾਰਾਂ ਮੀਨੇ ਹੁੰਦੀ ਆ! ਸਈ ਗੱਲ ਦੱਸਾਂ। ਮੈਂ ਕਿਸੇ ਦੇ ਘਰੇ ਗਈ ਸੀ ਅੱਜ ਸਵੇਰੇ। ਤੇ ਓਨਾਂ ਨੇ ਨਾ ਐਂ ਟਰੇ ਰੱਖੀ ਹੋਈ ਸੀ ਓਨਾਂ ਨੂੰ ਨਾ ਮੈਂ ਕੋਈ ਗੱਲਾਂ-ਗੱਲਾਂ ਚ ਤੁਸੀਂ ਮੰਨੋਗੇ ਨੀ ਮੈ, ਏਨੇ ਮਹੀਨਿਆਂ ਦੀ ਡਾਇਟ ਭੁੱਲ ਗੀ। ਓਥੇ ਪੰਜਾਬ ਵਾਲੇ ਆਪਣੇ ਪੰਜਾਬ ਚ, ਕਿੰਨੇ ਸੋਣੇ ਬਿਸਕਿਟ ਬਣਦੇ ਆ ਵੇਖ ਖੋ ਓ ਅੱਟ ਟੇ ਵਾਲੇ ਬਿਸਕੁਟ ਦੇਖ ਕੇ ਮੈਂ ਓ ਦੋ, ਤਿੰਨ ਓ ਖਾ ਗਈ ਫੇਰ ਓਥੇ ਪਈ ਸੀ ਭੁਜੀਆ
ਅੱਛਾ ਜੀ।
ਓ ਭੁਜੀਆ ਜੇੜੀ ਖਾਈ ਆ, ਓ ਵੀ ਏਨੀ ਸ ਸਵਾਦ ਸੀਗੀ ਨਮਕੀਨ ਕੋਈ ਮਿਰਚ ਮਸਾਲੇ ਵਾਲੀ ਭੁਜੀਆਂ ਨਈ ਮੈਨੂੰ ਨਾ ਮਿਰਚ, ਮਸਾਲੇ ਪਸੰਦ ਨੀ ਆ ਜੇ, ਤੇ ਓ ਸੀਗੀ ਕੱਲੀ ਨੂੰਣ ਵਾਲੀ ਓ ਮੈਨੂੰ ਏਨੀ ਸਵਾਦ ਲੱਗੀ ਏਕ ਓ ਖਾਈ ਆ। ਫੇਰ ਓਸ ਤੋਂ ਬਾਅਦ ਓਨਾਂ ਦੀ ਟਰੇ ਚ, ਪਏ ਸੀਗੇ ਨਮਕੀਨ ਕਾਜੂ, ਵਾਲੇ ਬਿਸਕਿਟ
ਹਾਂਜੀ
ਆਪਾਂ ਛੋਟੇ ਹੁੰਦੇ ਸੀ ਨਾ।
ਕਿੰਨੇ ਖਾਂਦੇ ਸੀ ਓ ਵਾਲੇ ਹਾਂਜੀ ਤੁਸੀਂ ਮੰਨੋਗੇ ਪੈਲੇ ਵੀ ਹੁਣ ਮੈਨੂੰ ਪੈਲੇ ਜਦੋਂ ਮੈਂ, ਬਹੁਤ ਜ਼ਿਆਦਾ ਪਤਲੀ ਸੀ ਲਾਈਕ ਤੈ ਓਦੋਂ ਅ ਮਿੱਠਾ ਇੰਨਾ ਮੈਂ ਖਾਂਦੀ ਸੀ ਕਿ ਚਲੋ ਠੀਕ ਐ ਹੁਣ ਮੇਰਾ ਵੇਟ ਨਈ ਵੀ ਵਧੇਗਾ ਹੁਣ ਮੈਨੂੰ ਸੋਚ ਕੇ ਖਾਣਾ ਪੈਂਦਾ ਐ ਕਿ ਮੈਂ ਹੁਣ ਇੰਨਾ ਮਿੱਠਾ ਖਾਵਾਂਗੀ ਤੇ ਮੇਰਾ ਵੇਟ ਤੇ ਨੀ ਵੱਧ ਜੇਗਾ ਫਿਰ ਵੇਟ ਨੂੰ ਕੰਟਰੋਲ ਕਿਵੇਂ ਕਰਾਂਗੀ?
ਪਤਾ ਕੀ ਗੱਲ ਆ ਸਭ ਤੋਂ ਪੈਲੀ ਗੱਲ ਏ ਯਾਦ ਰੱਖੋ ਮਿੱਠਾ ਤਾ ਜ਼ਹਿਰ ਹੈ।
ਹੁੰ
ਅਸੀਂ ਰੋਜ਼ ਥੋੜਾ-ਥੋੜਾ ਜ਼ਹਿਰ ਖਾ ਰੇ ਆਂ ਰੋਜ਼ ਮਿੱਠਾ ਖਾਣਾ ਗਲਤ ਆ। ਕਦੇ ਕਧਾਰ ਮਿਠਾਈ ਵਗੈਰੇ ਵਿੱਚ ਖਾ ਲੀ ਏਕ ਅੱਧਾ ਪੀਸ। ਤਾਂ ਓ ਠੀਕ ਆ। ਹੁਣ ਤੁਸੀਂ ਮੰਨੋਗੇ ਨੀ ਮੈਨੂੰ ਆਈਸ ਕਰੀਮ ਬਹੁਤ ਹੀ ਅੱਛ ਅੱਛੀ ਲੱਗਦੀ ਆ ਪਰ ਮੈਂ ਜਦੋਂ ਵੀ ਜਾਨੀ ਆ ਆਈਸ ਕਰੀਮ ਪਾਰਲਰ ਚ ਮੈਂ ਓਥੇ ਸ਼ਾਹੀ ਐਨ ਜੀ ਐਕਸ ਆਈਸ ਕਰ੍ਰੀਮ ਲਿਣੇ ਆ ਜਿਦ ਚ ਵਿਦਾਊਟ ਸ਼ੂਗਰ ਮਿੱਠਾ ਨੀ ਹੁੰਦਾ ਜੀ ਉਹ ਚ, ਬਿਲਕੁਲ ਮਿੱਠਾ ਨੀ ਹੁੰਦਾ। ਹਾਂਜੀ, ਉਹ ਮੈਂ ਲੈਂਣੀ ਆਂ।
ਤੁਵਾਨੂੰ ਆਈਸਕ੍ਰੀਮ ਕੇੜੀ ਪਸੰਦ ਆ ਵੈਸੇ?
ਮੈਨੂੰ ਸ਼ਾਹੀ ਅੰਜੀਰ।
ਸੋਅ ਨਾਈਸ।
ਇੱਕ ਸਿਰਮ ਕਰਕੇ ਆਂਦੀ ਆ ਉਹ ਵੀ ਅੱਛੀ ਆ।
ਮੈਨੂੰ ਤਾਂ ਪਿਸਤਾ ਵਾਲੀ ਬਹੁਤ ਪਸੰਦ ਹੈ।
ਪਿਸਤਾ ਅੱਛੀ ਲੱਗਦੀ ਤੁਵਾਨੂੰ ਅੱਜ ਫੇਰ ਰਾਤ ਨੂੰ ਆਈਸ ਕਰ੍ਰੀਮ ਈ ਖਾਣ ਚੱਲਦੇ ਆ ਹੋਰ ਕੀ।
ਬਿਲਕੁਲ ਚਲਦੇ ਆ।
ਸਾਰੇ ਚੱਲਾਂਗੇ ਪੈਦਲ ਈ ਚੱਲਾਂਗੇ ਨਾਲੇ ਸੈਰ ਹੋਜੂਗੀ ਜੇ ਕੋਈ ਮਿੱਠੀ ਖਾਊਗਾ ਤੇ ਉਹ ਕੈਲਰੀਜ਼ ਵੀ ਬਰਨ ਹੋ ਜਾਣ ਗੀਆਂ।
ਹਾਂਜੀ, ਫਿਰ ਤੁਸੀਂ ਦੁਪਹਿਰੇ ਆ ਰਹੇ ਹੋ ਨਾ ਸਾਡੇ ਘਰ? ਬੇਟੇ ਨੂੰ ਵੀ ਨਾਲ ਲੈ ਕੇ ਆਣਾ ਤੁਸੀਂ। ਉਹ ਤੇ ਬਹੁਤ ਐਕਸਾਈਟਿਡ ਹੁੰਦਾ ਮੈਨੂੰ ਮਿਲਣ ਲਈ।
ਬਹੁਤ ਜ਼ਿਆਦਾ ਹੁਣ ਕੱਲ ਦਾ ਮੇਰੇ ਅੱਗੇ ਮੰਮਾ ਜੀ ਮੈਂ ਜਾਣਾ ਏ ਮੰਮਾ ਜੀ ਮੈਂ ਤਾਂ ਜਾਊਗਾ ਮੈਂ ਤਾਂ ਪੁਆ ਉਨਾਂ ਨੂੰ ਮਿਲੂੰਗਾ।
ਉਹ ਨਾ ਮੈਂ ਬਾਈ ਚਾਂਸ ਈ ਬਾਹ, ਬਾਈ ਚਾਂਸ ਇ ਬਾਹਰ ਜਾ ਰਹੀ ਸੀ ਤੇ ਮੈਨੂੰ ਔਹ ਕਰੋਸ ਕੀਤਾ ਤੇ ਉਹ ਇੰਨਾ ਖੁਸ਼ ਹੋਯਾ ਇੰਨਾ ਖੁਸ਼ ਹੋਯਾ ਕਿ ਦੀਦੀ ਤੁਸੀਂ ਆਏ ਔ? ਮੈਂ ਤਾਂ ਪਰ ਫੇਰ ਮੈਂ ਬਾਾਈ ਚਾਂਸ ਪਤਾ ਨੀ ਕਿੱਥੇ ਗਈ ਸੀ। ਅਤੇ ਪਿੱਛੇ ਉਹ ਆਯਾ ਹੋਯਾ ਸੀ ਐਂਡ ਮੈਂ ਇੰਨੀ ਖੁਸ਼ ਕਿ ਤੁਸੀਂ ਮੰਮੀ ਕਹਿੰਦੇ ਕੀ ਏਹ ਨੀ ਹੈ ਤੇਰੇ ਕਰਕੇ ਈ ਆਯਾ।
ਚਲੋ ਭੈਣ ਜੀ ਕੋਈ ਨੀ ਮੈਂ ਫੇਰ ਗੱਲ ਕਰਦੀ ਆਂ। ਕੋਈ ਆ ਗਯਾ ਠੀਕ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ।